ਹੈਲੋ।
ਹਾਂਜੀ, ਸਤਿ ਸ਼੍ਰੀ ਅਕਾਲ ਜੀ।
ਹੈਲੋ।
ਹੈਲੋ, ਹੋਰ ਕਿਵੇਂ ਹੋ?
ਵਧੀਆ ਵਧੀਆ ਠੀਕ-ਠਾਕ, ਤੁਹਾਡੀ ਅਵਾਜ਼ ਕੱਲ੍ਹ ਮਾਗੂ ਫਿਰ ਘੱਟ ਆਉਂਦੀ ਪਈ ਹੈ।
ਅਵਾਜ਼ ਘੱਟ ਆ ਰਹੀ ਹੈ।
ਹਾਂਜੀ-ਹਾਂਜੀ।
ਹੁਣ ਆਈ ਸਹੀ?
ਹਾਂਜੀ-ਹਾਂਜੀ।
ਅੱਛਾ, ਹੋਰ, ਹੋਰ ਘਰ ਪਰਿਵਾਰ ਸਾਰੇ ਠੀਕ ਨੇ।
ਹਾਂਜੀ-ਹਾਂਜੀ ਵਧੀਆ, ਤੁਸੀਂ ਸੁਣਾਓ?
ਹਾਂਜੀ ਵਧੀਆ-ਵਧੀਆ ਬਸ ਅੱਜ ਦਾ ਟੋਪਿਕ ਇਹ ਹੈ, ਕਿ ਹਨਾ ਪੋਲੂਸ਼ਨ ਬਹੁਤ ਵੱਧਦਾ ਪਿਆ।
ਹਾਂਜੀ, ਹਾਂਜੀ, ਉਹ ਤਾਂ ਹੈਗਾ ਜੀ।
ਹਾਂਜੀ ਬਹੁਤ ਪ੍ਰਦੂਸ਼ਣ, ਇਲੈਕ ਰੇਹੜੀਆ ਚੱਲੀਆਂ ਪਈਆਂ ਸੀ, ਉਹ ਵਧੀਆ ਆ।
ਹਾਂਜੀ-ਹਾਂਜੀ।
ਹਾਂਜੀ, ਆਹ ਜਿਹੜਾ ਕਾਰਾਂ ਦਾ ਇੰਨਾ ਧੂੰਆ ਹੈ, ਇਸ ਕਰਕੇ ਸਾਹ ਲੈਣਾ ਵੀ ਬਹੁਤ ਔਖਾ ਹੋ ਜਾਂਦਾ ਹੈ।
ਹਾਂਜੀ, ਉਹ ਤਾਂ ਹੈਗਾ, ਸ਼ਹਿਰਾਂ ਵਿੱਚ ਤਾਂ ਖ਼ਾਸ ਕਰਕੇ ਹੈਨਾ,
ਹਾਂਜੀ।
ਇੱਕ ਹੈ ਕਿ ਹਰ ਇੱਕ, ਹਰ ਇੱਕ ਇਨਸਾਨ ਕੋਲੋਂ ਗੱਡੀ ਹੈ।
ਹਾਂਜੀ।
ਉਹਦੇ ਕਰਕੇ ਵੀ ਹੈ,
ਬਿਲਕੁਲ ਸਹੀ ਕਹਿ ਰਹੇ ਹੋ, ਹਰ ਇਕ ਘਰ ਵਿੱਚ ਹੇਨਾ ਵਈਟ ਐਕਟੀਵਾ।
ਹਾਂਜੀ-ਹਾਂਜੀ-ਹਾਂਜੀ। ਤੇ ਇਹ ਫੈਕਟਰੀਆਂ ਵਗੈਰਾ, ਉਹਨਾਂ ਕਰਕੇ ਵੀ,
ਹਾਂਜੀ, ਦਿੱਲੀ, ਦਿੱਲੀ ਦਾ ਸਭ ਤੋਂ ਵੱਧ ਪ੍ਰਦੂਸ਼ਣ ਮੰਨਿਆ ਗਿਆ।
ਹਾਂਜੀ-ਹਾਂਜੀ, ਹਾਂਜੀ ਉਹ ਮੈਂ ਮੰਨਿਆ ਗਿਆ।
ਹਾਂਜੀ, ਅਸੀਂ, ਅਸੀਂ ਉੱਥੇ ਗਏ ਸੀਗੇ ਵਿਆਹ ਤੇ ਅਚਾਨਕ ਨਾ ਮਤਲਬ ਬੱਚੇ ਨਾ ਉੱਪਰ ਸੁੱਤੇ ਸੀ ਛੱਤ ਆਸਮਾਨ ਖੁੱਲ ਆਸਮਾਨ ਦੇ ਥੱਲੇ ਸੁੱਤੇ ਸੀਗੇ ਮੰਜੇ ਤੇ ਤੇ ਵਿਆਹ ਵਾਲਾ ਘਰ ਸੀਗਾ ਤੁਹਾਨੂੰ ਪਤਾ ਹਨਾ, ਤੇ ਬੱਚੇ ਸੁੱਟੇ ਬੱਚੇ ਜਦੋਂ ਸਵੇਰੇ ਉੱਠੇ ਧੂੰਆ ਉਹਨਾਂ ਦੇ ਮੂੰਹ ਤੇ।
ਆ ਹਾਂ,
ਇੰਨਾ ਪ੍ਰਦੂਸ਼ਣ ਬੱਚੇ ਉੱਠ ਕੇ ਹੈਰਾਨ ਹੋ ਗਏ ਕਹਿੰਦੇ ਮੰਮਾ, ਇੰਨਾ ਧੂੰਆਂ ਕਹਿਦੇ ਸਾਡੇ ਮੂੰਹ ਤੇ ਲੱਗਾ ਹੋਇਆ ਮਤਲਬ ਇੰਨਾ ਸਾਹ ਲੈਣਾ ਵੀ ਔਖਾ ਆ ਦਿਲੀ
ਹਾਂਜੀ-ਹਾਂਜੀ।
ਹਾਂਜੀ, ਬਹੁਤ ਔਖ ਹਾਂਜੀ ਬਹੁਤ ਔਖਾ ਹੈ।
ਉਹ ਵਿੱਚ ਥੋੜ੍ਹਾ ਫਰਕ ਵਾ ਕਿਉਕਿ ਲੋਕਾਂ ਨੇ ਬਾਰਿਸ਼ ਆਉਣੀ ਘੱਟ ਕਰਤੀ ਆ। ਉਹਦੇ ਕਰਕੇ ਥੋੜਾ ਫਰਕ ਪਿਆ ਵਾ, ਤੇ ਜਦੋਂ ਇੱਥੇ ਪਰਾਲੀ ਛੜਦੇ ਹਨ ਤੇ ਉਦੋਂ ਤੁਹਾਨੂੰ ਪਤਾ ਕੀ ਹਾਲ ਹੁੰਦਾ ਹੁੰਦਾ ਸੀ।
ਹਾਂਜੀ, ਪਰਾਲੀ ਨਾਲ ਤਾਂ ਬਹੁਤ ਔਖਾ ਇਹ ਤਾਂ ਸ਼ੁਕਰ ਹੈ ਪਰਾਲੀ ਬੰਦ ਹੋਈ ਹੈ ਜਲਾਣੀ।
ਬੰਦ ਹੋਈ ਦੀ ਹਾਂਜੀ- ਹਾਂਜੀ ਓਹੀ ਨਾ, ਬੰਦ ਹੋ ਕੇ ਉਹਦੇ ਕਰਕੇ ਥੋੜਾ ਤੇ ਵਧੀਆ।
ਹਾਂਜੀ, ਸਹੀ ਗੱਲ ਐ, ਐ ਤੇ ਚਲੋ ਵਧੀਆ, ਉਹਨੇ ਕਦਮ ਚੁੱਕੇ ਭਗਵੰਤ ਮਾਨ ਨੇ, ਜੋ ਵੀ ਆ।
ਹਾਂਜੀ-ਹਾਂਜੀ-ਹਾਂਜੀ।
ਪਰਾਲੀ ਸਾੜਨ ਤੋਂ, ਨਹੀਂ ਤਾਂ ਬਹੁਤ ਔਖਾ ਹੁੰਦਾ ਸੀ ਪਿੰਡਾਂ ਵਿੱਚ, ਧੂੰਆਂ ਪਿੰਡਾਂ ਵਾਲੇ ਵੀ ਬਹੁਤ ਔਖੇ ਸੀਗੇ, ਸਾਹ ਲੈਣ ਚ ਉਹਨਾਂ ਨੂੰ ਵੀ ਬਹੁਤ ਦਿੱਕਤ ਸੀਗੀ। ਬਜ਼ੁਰਗ, ਬਜ਼ੁਰਗ ਬੰਦਿਆਂ ਨੂੰ ਤਾਂ ਵੈਸੇ ਸਾਹ ਦੀ ਪ੍ਰੋਬਲਮ ਹੋ ਰਹੀ ਅੱਜ-ਕੱਲ।
ਹਾਂਜੀ-ਹਾਂਜੀ, ਓਈ ਗੱਲ
ਧੂੰਆਂ ਉੱਤੋਂ ਧੂੰਏ ਤੋਂ ਜ਼ਿਆਦਾ ਨਾ, ਧੂੰਏ ਤੋਂ ਬਹੁਤ ਜ਼ਿਆਦਾ ਓ ਹੋ ਰਿਹਾ ਆ।
ਹਾਂਜੀ, ਧੂੰਏ ਤੋਂ ਬਹੁਤ ਜ਼ਿਆਦਾ ਹੁੰਦਾ, ਹੁਣ ਤੁਸੀਂ ਵੇਖ ਲਓ ਕਈ ਵਾਹਨ ਈ ਇੱਦਾਂ ਦੇ ਕਿ ਆਰਾਮ ਤੁਸੀਂ ਚੱਲਦੇ ਜਾ, ਰੇ ਬਜਾਰੋਂ ਜਾਂ ਕਿੱਦਾਂ ਦੇ ਦੇਖਿਆ, ਕਿੰਨਾ ਧੂੰਆਂ ਮਾਰ ਕੇ ਜਾਂਦੇ ਨੇ।
ਹਾਂਜੀ, ਬਿਲਕੁਲ, ਕਈਆਂ ਗੱਡੀਆਂ ਦੀ ਸਰਵਿਸ ਨਹੀਂ ਹੁੰਦੀ ਤੇ ਉਹ ਦੇਖੋ ਕਿੰਨਾ ਇੱਥੋਂ ਬੈਕ ਕਿੰਨਾ ਧੂੰਆਂ ਮਾਰ ਕੇ ਜਾਂਦੇ ਨੇ, ਜਿਹੜਾ ਸਾਹ ਲੈਣ ਚ
ਕਿ-ਕਿ, ਚਲੋ ਤੁਹਾਨੂੰ ਨਹੀਂ ਪ੍ਰੋਬਲਮ ਹੋਣੀ, ਤਾ ਕੋਲ ਟਾਈਮ ਨੀ ਹੈਗਾ, ਤੁਸੀਂ ਇਹ ਸੰਡੇ ਵੀ ਤੁਸੀਂ ਇਹ ਵਾਰ ਨੂੰ ਜਿ ਉੱਥੇ ਚਲਾਵੋ, ਜਿੰਨੂੰ ਵੀ ਧੂੰਆਂ ਤੇ ਹੈ, ਕਿੰਨੀ ਪ੍ਰੋਬਲਮ ਹੋਏਗੀ। ਕਈਆਂ ਨੂੰ ਸਾਹ ਦੀ ਪ੍ਰੋਬਲਮ ਹੋ ਸਕਦੀ ਐ।
ਹਾਂਜੀ, ਉਹ ਸਾਰਾ ਅੰਦਨ ਖਿੱਚਾਂਗੇ ਹੈਨਾ, ਸਾਹ ਲਵਾਂਗੇ ਤੇ ਉਹ ਸਾਰਾ ਜਿਹੜਾ ਇੰਨਾ ਵਿਸ਼ ਸ਼ੈਲਾ ਕਿੰਨਾ ਮਤਲਬ ਹਨਾ, ਸਾਈਨ ਕੋਲ ਆਇਆ ਉਹ ਆਪਾਂ ਸਾਰ ਲਵਾਂਗੇ। ਤੇ ਉਹ ਅੰਦਰ ਜਾ ਕੇ ਫੇਫੜੇ ਕਿੰਨਾ ਨੂੰ
ਖ਼ਰਾਬ ਕਰਕੇ ਹਾਂਜੀ, ਤੇ ਇਹ ਮੇਨ ਹੁੰਦਾ ਜੇ ਜਿਵੇਂ ਕਿ ਆਪਾਂ ਹੁਣ ਵੇਖਲੋ ਦਰਖਤਾਂ ਕਰਕੇ ਹੋਣ ਡਿਆ, ਸਭ ਕੁੱਝ ਕਿ ਦਰਖਤ ਕੱਟੇ ਜਾ ਰਹੇ ਨੇ। ਵਾਤਾਵਰਨ ਦੁਸ਼ਟ ਹੋਏ ਗਿਆ, ਜਿਹੜੀ ਨੈਚੁਰਲੀ ਬਾ ਕੀ ਉਹ ਪੈ ਨੀ ਰਹੀ?
ਹਾਂਜੀ-ਹਾਂਜੀ, ਸਹੀ ਗੱਲ
ਹਾਂਜੀ, ਬਿਲਕੁਲ ਜੀ, ਸਹੀ ਗੱਲ ਹੈ, ਵਾਤਾਵਰਨ ਓ ਦੇਖਦੇ-ਦੇਖਦੇ ਬਸ ਇਹੀ ਕਹਿੰਦੇ ਕਿ ਪ੍ਰਦੂਸ਼ਣ ਬਹੁਤ ਵੱਧਦਾ ਪਿਆ। ਬੱਚਿਆਂ ਨੂੰ ਵੀ ਅੱਗੇ ਬਹੁਤ ਓਖਾ ਹੋ ਰਿਹਾ, ਇਲੈਕਟ੍ਰਿਕ ਜਿਹੜੀਆਂ ਸਕੂਟੀਆਂ ਆਈਆਂ ਉਹ ਵੀ
ਬੱਚਿਆਂ ਨੂੰ ਇਹ ਕਹੀ ਦਾ ਕਿ ਮਾਰਕਸ ਪਾ ਕੇ ਜਾਓ, ਸਕੂਲ ਵੀ ਜਾ ਰਹੇ ਮਾਰਕਸ ਪਾ ਲਓ।
ਹਾਂਜੀ, ਮਾਸਕ ਪਾ ਕੇ ਜਾਓ ਕਿਉਂਕਿ ਇਨਾਂ ਰਸਤੇ ਵਿੱਚ ਇਨਾ, ਬੱਸਾਂ ਹੈਨਾ, ਬਹੁਤ ਔਖਾ ਹੋ ਰਿਹਾ ਬੱਸਾਂ ਚ ਵੀ ਧੂੰਆਂ ਬੱਚੇ ਦੱਸ ਥਾਨੇ ਜਾ ਰਹੇ ਆ, ਬੱਸ ਚ ਬੈਠ ਕੇ ਜਾ ਰਹੇ ਆ, ਐਕਟਿਵਾ ਤੇ ਜਾ ਰਹੇ ਆ ਉਹਨਾ ਕਿਤੇ ਵੀ ਸੇਵ ਨੀਂ।
ਨਾ-ਨਾ-ਨਾ, ਜ਼ਿਆਦਾ ਪ੍ਰਦੂਸ਼ਣ ਹੁੰਦਾ ਜਿਵੇਂ ਦੀਦੀ ਅ ਹਾਈਵੇ ਦੇ ਜਿਹੜੇ ਜ਼ਿਆਦਾ ਜਾਂਦੇ ਨੇ ਨਾ ਜਿਵੇਂ ਟਰਾਲੇ ਵਗੈਰਾ, ਉਹਨਾਂ-ਉਹ ਬਹੁਤ ਜ਼ਿਆਦਾ ਪ੍ਰਦੂਸ਼ਣ ਛਡਦੇ ਜੇ। ਹੈਵੀ ਲੋੜ ਕੀਤੇ ਹੁੰਦੇ ਆ, ਨਹੀਂ ਕਕੇ ਕ ਉਹ ਹੁੰਦਾ ਹੈਨਾ, ਜਿਵੇਂ ਉਹਨੇ ਸਰਵਿਸ ਨਹੀਂ ਕਰਵਾਈ ਹੁੰਦੀ, ਬਹੁਤ ਜ਼ਿਆਦਾ ਪ੍ਰਦੂਸ਼ਣ ਹਾਂਜੀ ਜੀ, ਤਾਂ ਕਰਕੇ ਵੀ ਜਿਆਦਾ ਹੁੰਦੀ, ਹੋ ਜਾਂਦੀ ਕਈ ਤਰ੍ਹਾਂ ਦੀਆਂ ਬਿਮਾਰੀਆਂ ਇਹਦੇ ਕਰਕੇ ਹੁਣ
ਹਾਂਜੀ ਬਿਲਕੁਲ, ਬਿਮਾਰੀਆਂ, ਸਾਹ ਦੀ ਪ੍ਰੋਬਲਮ ਇਹਦੇ ਤੇ ਹੋ ਰੀ ਐ। ਇਹ ਜੇੜਾ ਸਾਹ ਲੈਣਾ ਔਖਾ ਹੋ ਰਿਆ ਯਾ।
ਪਹਿਲਾਂ ਕਦੋ ਕਿਸੇ ਨੂੰ ਏਦਾਂ ਦੀ ਕੋਈ ਪ੍ਰੋਬਲਮ ਹੁੰਦੀ ਸੀ? ਕਿਉਂਕਿ ਵਾਤਾਵਰਨ ਵਧੀਆ ਹੀ, ਹੁਣ ਈ ਇਹ ਪ੍ਰੋਬਲਮ ਸਾਰੀਆਂ ਹੀ ਆ ਰਹੀਆਂ ਨੇ। ਕਰੇਟ ਹੋ ਰੀਆਂ ਨੇ, ਪਹਿਲਾਂ ਕਿੱਥੇ ਹੀ? ਪਹਿਲਾਂ ਕਦੀ ਸੁਣਿਆ ਨੀ। ਕੋਈ ਬਿਮਾਰੀ ਬਾਰੇ ਨਹੀਂ ਸੀ ਸੁਣਿਆ, ਹੁਣ ਤੇ ਦੁਨੀਆਂ ਮੈਡੀਸਨ ਤੇ ਹੋ ਗਈ ਆ।
ਹਾਂਜੀ।
ਕਿੱਥੇ ਵੀ ਘਰ ਵੇਖ ਲਓ ਕੋਈ ਇੱਕ, ਹੈਨਾ। ਹੋਊਗਾ ਕੋਈ ਹੋਊਗਾ ਵੀ ਵਿਰਲਾ ਵਾਂ ਜੇ ਜਿੱਥੇ ਸੁਣਿਆ ਕਿ ਕੋਈ ਦਵਾਈ ਨੀ ਖਾਂਦਾ, ਨੀ ਤੇ ਹਰ ਘਰ ਵਿੱਚ ਕੋਈ ਨਾ ਕੋਈ ਦਵਾਈ ਚੱਲਣ ਡੀ ਹੁੰਦੀ ਜੀ।
ਬਸ- ਬਸ, ਹਾਂਜੀ।
ਤੇ ਸਭ ਕੁੱਝ ਇਹੇ ਪੋਲਿਊਸ਼ਨ ਕਰਕੇ ਹੋਣ ਡਿਆ, ਹੋਰ ਕੇ ਹੀ ਹੋਣ ਡਿਆ ਜੇ
ਬਸ-ਬਸ ਬਿਲਕੁਲ ਜੀ ਪ੍ਰਦੂਸ਼ਣ ਨਾਲ ਹੀ ਸਾਰਾ ਕੰਮ ਖਰਾਬ ਹੋ ਰਿਹਾ।
ਤੇ ਇਹ ਤੇ ਦੀਦੀ ਤਾਂ ਹੀ ਰੁਕ ਸਕਦਾ ਜੇ ਲੋਕ ਇਕਜੁੱਟ ਹੋਣ ਹਨਾ।
ਹਾਂਜੀ ਇਕਜੁੱਟ ਹੋਣ।
ਕੋਪਰੇਟ ਕਰਨਾ ਹਨਾ ਇਕ ਦੂਜੇ ਬਾਰੇ ਸੋਚਣ ਨਹੀ ਤੇ ਤੇ ਉਹ ਕਿਨੇ ਕਿ ਪੰਜਾਬ ਸੋਨੇ ਦੀ ਚਿੜੀ ਹੁਣ ਤੇ ਕੁਝ ਵੀ ਨੀ ਰਹਿ ਗਿਆ। ਜ਼ਾਰਾ ਪੰਜਾਬ
ਨਾ ਜੀ ਨਾ ਸਹੀ ਗੱਲ ਹੈ ਜੀ।
ਪ੍ਰਦੂਸ਼ਣ 'ਚ ਵੀ ਮੈਨੂੰ ਲੱਗਦਾ ਇਹਨੇ ਦਿੱਲੀ ਨੂੰ ਵੀ ਕੱਟ ਜਾਣਾ ਵਾ ਪੰਜਾਬ ਨਾਲ ਵੀ ਇਕ ਦਿਨ।
ਬਿਲਕੁਲ ਜੀ ਬਿਲਕੁਲ।
ਦੇਖ ਕੇ ਚਲੋ ਹੁਣ ਪਰਾਲੀ ਹਨਾ, ਕਿਸਾਨ ਨੇ ਬੰਦ ਕੀਤੀ ਆ। ਹੋਰ ਕਈ ਤੇ ਉਹਦੇ ਨਾਲ ਥੋੜਾ ਘਟਿਆ ਵਾ।
ਉਹਦੇ ਨਾਲ ਥੋੜ੍ਹਾ ਘਟਿਆ ਨਹੀ ਤਾਂ ਬਹੁਤ ਔਖਾ ਸੀਗਾ।
ਫਿਰ ਗਾਣੇ ਸਟਾਰਟ ਕਰਤੇ ਨੇ।
ਹਾਂਜੀ ਬਿਲਕੁਲ ਬਹੁਤ ਸੌਖਾ ਸੀਗਾ ਇਹ
ਦਿੱਲੀ ਤੇ ਇਥੇ ਵੀ ਬਹੁਤ ਔਖਾ ਸੀ ਇਥੇ ਦਿੱਲੀ ਵਰਗਾ ਹਾਲ ਹੋ ਜਾਣਾ ਸੀਗਾ।
ਉੱਧਰ ਤੇ ਹੈਗਾ ਹੈਗਾ ਉਧਰ ਅਸੀਂ ਵੀ ਹੁਣ ਛੁੱਟੀਆਂ ਚ ਗਏ ਸੀ ਨਾ ਘੁੰਮ ਕੇ ਆਏ ਸੀ, ਬਹੁਤ ਮਾੜਾ ਹਾਲ ਸੀ।
ਹਾਂਜੀ, ਅੱਛਾ।
ਗਏ ਸੀ ਨਾ।
ਹਾਂਜੀ
ਮਨ ਜਾ ਜੈਪੁਰ ਹੋ ਆਉਨੇ ਆ ਛੁਟੀਆਂ ਰਾਜ ਦਿੱਲੀ ਦਿੱਲੀ ਦੇ ਬੱਚੇ ਕਹਿਣ ਕੇ ਨਿਕਲੀਏ ਇਥੋ।
ਹਾਂਜੀ ਉਹੀ ਤਾਂ ਗੱਲ ਆ ਬਹੁਤ ਪ੍ਰਦੂਸ਼ਣ ਹੋਇਆ। ਹਰਿਆਲੀ ਵਾਲੀ ਜਗ੍ਹਾ ਤੇ ਚਲੇ ਜਾਓ ਉਥੇ ਕੋਈ ਪ੍ਰਦੂਸ਼ਣ ਦਾ ਅਸਰ ਨਹੀ। ਇਥੇ ਤਾਂ ਇਨਾ ਇਨਾ ਪ੍ਰਦੂਸ਼ਣ ਆ ਜੀ ਸਾਹ ਲੈਣਾ ਵੀ ਬਹੁਤ ਔਖਾ ਹੋਇਆ ਰਾਤ ਨੂੰ ਸਿਰਫ ਦੋ ਘੰਟੇ ਦੇ ਕੇ
ਬੰਦ ਹੁੰਦੀ ਜਾਂ ਆਵਾਜਾਈ, ਸਿਰਫ ਦੋ ਘੰਟੇ ਬੰਦ ਹੁੰਦੀ ਆ।
ਨਹੀ-ਨਹੀ ਚੱਲਦੀ ਰਹਿਦੀ ਮੈਨੂੰ ਤਾਂ ਉਹ ਵੀ ਨੀ ਲੱਗਦਾ ਕਿ ਬੰਦ ਹੁੰਦੀ ਹੋਏਗੀ।
ਹਾਂਜੀ ਲੱਗਦਾ ਉਹ ਵੀ ਦੋ ਘੰਟੇ ਵੀ ਕਿਥੇ ਸਹੀ ਗੱਲ ਆ ਨਹੀ ਬੰਦ ਹੁੰਦੀ ਆਵਾਜਾਈ। ਸਾਰੀ ਰਾਤ ਹਾਈਵੇ ਤੇ ਕਾਰਾਂ, ਗੱਡੀਆਂ।
ਲਾਈਟਾਂ ਜਗਦੀਆਂ ਲੱਭਦੀਆਂ ਜੇ ਜਿਹੜੇ ਬਾਈਪਾਸ ਬਣ ਗਏ ਆ। ਉਹਨਾਂ ਕਰਕੇ ਕਿ ਲੋਕੀ ਬਾਹਰੋਂ ਬਾਹਰ ਉਹਦੇ ਕਰਕੇ ਥੋੜਾ ਫ਼ਰਕ ਹੈਗਾ ਵਾ ਸ਼ਹਿਰਾਂ ਦੇ ਅੰਦਰ। ਕਿ ਬਾਹਰ ਉਹ ਬਾਹਰ ਜਾ ਰਹੀਏ ਚੀਜ਼ਾਂ ਤੇ ਤੇ ਸਾਰਿਆਂ ਨੂੰ ਇਨਾ ਤੁਹਾਨੂੰ ਪਤਾ ਰਾਹ ਨਹੀ ਮਿਲਦਾ ਹੁੰਦਾ।
ਹਾਂਜੀ
ਪਲਿਊਸ਼ਨ ਵਾਧੂ ਦਾ।
ਪ੍ਰਦੂਸ਼ਣ ਬਹੁਤ ਜ਼ਿਆਦਾ ਜੀ।
ਹਾਂਜੀ-ਹਾਂਜੀ ਹਾਂ ਹੋਰ ਤੁਸੀ ਦਸੋ ਕੋ ਇਹਦੇ ਬਾਰੇ। ਪੋਲਿਊਸ਼ਨ ਬਾਰੇ ਮੈਂ ਹੋਰ ਜਾਣਕਾਰੀ ਦਿਉ ਤੁਸੀ ਮੈਨੂੰ।
ਹਾਂਜੀ-ਹਾਂਜੀ ਜ਼ਰੂਰ ਜੀ ਇਹੀ ਪ੍ਰਦੂਸ਼ਣ ਬਾਰੇ ਤੁਹਾਨੂੰ ਜਾਣਕਾਰੀ ਦੇਣ ਦੇ। ਬਹੁਤ ਜ਼ਿਆਦਾ ਜਿਹੜੀ ਇਲੈਕਟ੍ਰਿਕਿਵ ਸਕੂਟੀਆਂ ਚੱਲੀਆਂ ਹੈ ਉਹ ਸਹੀ ਹੈ। ਉਹ ਆਪਾਂ ਚਾਰਜਰ ਲਾ ਲੋ ਹਨਾ ਕਿਤੇ ਨਾ ਕਿਤੇ ਆਪਾਂ ਦੂ ਪ੍ਰਦੂਸ਼ਣ ਘਟੂਗਾ ਹੀ ਅਗਰ ਉਹ ਵੀ ਨਾ ਚੱਲਦੀਆਂ ਜੇ ਹੋਰ ਏਥੇ ਗੱਡੀਆਂ ਆਉਂਦੀਆਂ ਰਹੀਆਂ ਫੇਰ ਤਾਂ ਬਹੁਤ ਸਾਹ ਲੈਣਾ ਔਖਾ ਸੀਗਾ।
ਔਖਾ
ਕਿਦੇ ਬਹੁਤ ਉਤ ਸਾਹ ਮਿਲਿਆ ਇਲੈਕਟ੍ਰਿਕ ਸਕੂਟੀਆਂ ਆਈਆਂ ਆ। ਚਲੋ ਪ੍ਰਦੂਸ਼ਣ ਹੌਲਾ ਹੌਲੀ-ਹੌਲੀ ਹੌਲੀ-ਹੌਲੀ ਸਰਕਾਰ ਨੇ ਚਲੋ ਇਹ ਕਦਮ ਚੁੱਕਿਆ ਇਲੈਕਟ੍ਰਿਕ ਸਕੂਟਰ ਸਕੂਟੀਆ ਦਾ ਆ, ਤੇ ਨਾ ਇਹ ਹੁੰਦੀਆਂ ਤਾਂ ਇਹ ਤਾਂ ਹੋਰ ਪ੍ਰਦੂਸ਼ਣ, ਪ੍ਰਦੂਸ਼ਣ ਦਾ ਅਗੇ ਬਹੁਤ ਵਧਇਆ ਪਿਆ, ਸਾਰੀ ਐ ਤੇ, ਦਿੱਕਤ ਆ ਰਹੀ ਸੀ
ਹਾਂਜੀ ਹਾਂਜੀ
ਬਜ਼ੁਰਗ ਆ, ਉਹ ਤਾਂ ਵਿਚਾਰੇ ਘਰੋਂ ਨਿਕਲ ਈ ਨਹੀਂ ਸਕਦੇ ਰਸਤੇ ਚ ਕਿਤੇ ਜਾਓ, ਪਿੱਛੋਂ ਅਗੋਂ ਇਨਾ ਧੂੰਆਂ ਛੱਡ ਕਰਦੇ ਨੇ, ਜਦਕਿ ਮੂੰਹ ਤੇ ਕੱਪੜਾ ਵੀ ਲਪੇੜ ਲਓ, ਉਹ ਕਿਤੇ ਨਾ ਕਿਤੇ ਅੰਦਰ ਤਾਂ ਜਾਊਗਾ ਹੀ ਕਿੰਨਾ ਵੀ ਆਪਣੇ ਆਪ ਨੂੰ ਕਵਰ ਕਰ ਲੋ
ਹਾਂਜੀ ਹਾਂਜੀ
ਪ੍ਰਦੂਸ਼ਣ ਨੇ, ਵਾਤਾਵਰਨ ਤੇ ਬਹੁਤ ਬੁਰਾ ਪ੍ਰਭਾਵ ਪਾਇਆ
ਹਾਂਜੀ, ਉਹ ਤਾਂ ਹੈਗਾ ਹੈ ਸਹੀ ਤੁਹਾਡੀੇ, ਬਹੁਤ ਜ਼ਿਆਦਾ
ਇਸ ਕਰਕੇ ਕਹਿੰਦੇ ਆ, ਕਿਤੇ ਵੀ ਜਾਓ ਆਪਣਾ ਨੱਕ ਵਗੈਰਾ ਅੱਖਾਂ ਵਲੇਟ ਕੇ, ਆਪਣੇ ਮੂੰਹ ਨੂੰ ਫੇਸ ਨੂੰ, ਕਵਰ ਕਰਕੇ ਜਾਊ
ਹਾਂਜੀ ਹਾਂਜੀ, ਉ ਤੇ ਹੈਗਾ
ਹਾਂਜੀ, ਇਸ ਕਰਕੇ ਪ੍ਰਦੂਸ਼ਣ ਤੋਂ ਜਿੰਨਾ ਬੱਚ ਸਕਦੇ ਹੋ, ਊਨਾ ਵਧੀਆ, ਅੱਖਾਂ ਨੂੰ ਅੱਖਾਂ ਚ ਧੂੰਆਂ ਪੈਂਦਾ ਹੈ। ਔ ਦੇਖੋ
ਅੱਖਾਂ ਜ ਜਲਣ ਹੁੰਦੀ ਜੇ, ਧੂਆਂ ਕੇ ਪੈਂਦਾ, ਕਿ ਜਦੋ ਆ ਅਚਾਨਕ ਪਹਿਲੇ ਤਾਂ ਕਿਨੀ ਜਲਦੀ ਹੁੰਦੀ, ਜਿਵੇ ਕੁੱਝ ਚੁੱਭਣ ਨਿਆਹਾ ਹੁੰਦਾ ਅੰਦਰ ਇਨਾ ਮਾੜਾ ਉਹ ਧੂਆਂ ਜੇ, ਔ ਹੀ ਨਾ-
ਅੱਖਾਂ ਜੋ ਆਪਾਂ ਨੂੰ ਕਿਦਾਂ ਪੈਂਦਾ, ਨਾ ਇਕਦਮ ਐ ਲਗਦਾ, ਕਿ ਫਟਾਫਟ ਛਿਟੇ ਮਾਰੀਏ ਅੱਖਾਂ ਨੂੰ, ਉਹ ਗੰਦਾ ਜਿਹੜਾ ਇਨਾ ਰ ਰਸਾਇਣਿਕ ਵਾਲਾ ਧੂੰਆਂ, ਉਹ ਸਿੱਧਾ ਆਪਣੇ ਅੱਖਾਂ ਸਾਨੂੰ ਪਹੁੰਚਦਾ, ਤੇ ਬਹੁਤ ਨੁਕਸਾਨ ਹੁੰਦਾ ਜ ਜਿਹੜੀਆਂ ਅੱਖਾਂ ਨਹੀਂ ਹੁੰਦੀਆਂ, ਕਿੰਨਾਂ ਨੁਕਸਾਨ ਪਹੁੰਚਦਾ ਉਹਨਾਂ ਨੂੰ
ਹਾਂਜੀ ਹਾਂਜੀ, ਉਹ ਤੇ ਹੈਗਾ, ਏ ਨਾਜੁਕ ਅੱਖਾਂ ਨਾਜੁਕ ਹੁੰਦੀਆਂ ਨੇ
ਹਾਂਜੀ ਬਿਲਕੁਲ, ਉਹ ਤਾਂ ਪੂਰੇ ਸਰੀਰ ਤੋਂ ਸਭ ਅਨਮੋਲ ਹੀ ਹੈ, ਇੱਕ ਸਾਬ ਨਾਜ਼ੁਕ ਹੈ
ਹਾਂਜੀ ਹਾਂਜੀ, ਔ ਹੀ ਨਾ ਤੇ ਵੇਖੋ ਕਈ ਤੇ ਚਲੋ ਹੈਨਾ ਐਨਿਕ ਲਾ ਲੈਂਦੇ, ਕਈ ਕਈ ਨਹੀਂ ਲਗਾਉਂਦੇ ਹੈਗੇ
ਹਾਂਜੀ ਉਹਨਾਂ ਨੂੰ ਤਾਂ, ਸਿੱਧਾ ਹੀ ਧੂਆਂ ਅੱਖਾਂ ਹੀ ਉਹਨਾਂ ਦੇ ਪਏਗਾ, ਬਜ਼ੁਰਗ ਜਿਹੜੇ ਬੱਚੇ ਆ
ਹਾਂਜੀ ਹਾਂਜੀ
ਹਾਂਜੀ ਹੋਰ ਜੀ ਬਹੁਤ ਵਧੀਆ ਲੱਗਾ ਜੀ, ਤੁਹਾਡੇ ਨਾਲ ਗੱਲ ਕਰਕੇ ਜੀ
ਠੀਕ ਜੀ ਸਾਨੂੰ ਵੀ ਬਹੁਤ ਵਧੀਆ ਲੱਗਾ, ਸਤਿ ਸ੍ਰੀ ਅਕਾਲ ਜੀ, ਔ ਕੇ